ਸਸ ਰੀ ਕਾਲ ਜੀ, ਸਸ ਰੀ ਕਾਲ ਹੋਰ ਠੀਕ ਹੋ। ਹਾਂਜੀ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਸਭ ਵਧੀਆ, ਹੋਰ ਕੀ ਕਰ ਰਹੇ ਸੀ।
ਬਸ ਫ੍ਰੀ ਸੀ ਥੋੜ੍ਹੀ ਦੇਰ ਮੈਂ ਕਿਹਾ ਚਲ ਮੈਂ ਥੋੜ੍ਹੀ ਦੇਰ ਦਸ ਕ ਮਿੰਟ ਤੁਹਾਡੇ ਨਾਲ ਗੱਲ ਕਰਾਂ।
ਅੱਛਾ- ਅੱਛਾ, ਹਾਂਜੀ।
ਮੈਂ ਪੁੱਛਣਾ ਸੀ ਤੁਹਾਡੇ ਕੋਲ ਮੈਂ ਕਿਹਾ ਤੁਸੀਂ ਮਤਲਬ ਕਿ ਕੋਈ ਕੋਈ ਨਵੀਂ ਡਿਸ਼ ਕੋਈ ਬਣਾਉਂਦੇ ਹੋ ਤੇ ਮੈਂ ਪੁੱਛਾ ਤੁਹਾਡੇ ਕੋਲ
ਦੇਖੋ ਮੇਰੇ ਤੇ ਬੱਚੇ ਜਿਆਦਾਤਰ ਨਾ ੳ ਖਾ ਕੇ ਰਾਜੀਂ ਚਾਈਨੀਜ਼ ਵਗੈਰਾ।
ਹਾਂਜੀ
ਚਾਈਨੀਜ਼ ਵਗੈਰਾ ਜ਼ਿਆਦਾ ਖਾ ਕੇ ਰਾਜੀ ਨੇ। ਹਮ ਚੀਲੀ ਪਟੈਟੋ ਹੋ ਗਿਆ ਚੀਲੀ ਪੋਟੈਟੋ ਹੋ ਗਿਆ ਮਨਚੁਰੀਅਨ ਹੋ ਗਿਆ।
ਠੀਕ ਏ। ਫੇਰ ਤੁਸੀਂ ਚਿੱਲੀ ਪੋਟੈਟੋ
ਫਰਾਆਇਡ ਰਾਈਸ ਆ ਚੀਲੀ ਪਟੈਟੋ ਜਿਵੇਂ ਆਲੂਆਂ ਨੂੰ ਪਹਿਲੇ ਕੱਟ ਲੋਓ ਹਨਾ। ਕੱਟਣ ਤੋਂ ਬਾਅਦ ਅੱਛੇ ਤਰੀਕੇ ਨਾਲ ਧੋ ਲੋ। ਧੋਣ ਤੋਂ ਬਾਅਦ ਹਲਕਾ ਜਾਂ ਸਿਰਫ ਦਸ ਮਿੰਟ ਇੱਕ ਦਸ ਮਿੰਟ ਵੀ ਨਹੀਂ ਪੂਰੇ ਪੰਜ ਸੱਤ ਮਿੰਟ ਉਬਾਲ ਲੋ।
ਅੱਛਾ ਪਾਣੀ ਗਰਮ ਗਰਮ ਚ ਕੱਢਣੇ ਆ ਹਾਂਜੀ।
ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੋੋ।
ਠੀਕ ਹੈ
ਕੱਪੜੇ ਨਾਲ ਪੁੰਝ ਲੋ ਪੂੰਝਣ ਤੋਂ ਬਾਅਦ ਫੇਿਰ ਉਹਦੇ ਵਿੱਚ ਥੋੜ੍ਹਾ ਜਿਹਾ ਕੋਰਨਫਲਾਰ ਪਾਓ। ਥੋੜਾ ਜਿਹਾ ਨਮਕ ਪਾਓ ਜੋ ਵੀ ਤੁਸੀਂ! ਥੋੜ੍ਹੀ ਜਿਹੀ ਕਸ਼ਮੀਰੀ ਮਿਰਚ ਪਾ ਲੋੋ। ਉਹਨੂੰ ਚੰਗੇ ਤਰੀਕੇ ਨਾਲ ਫਰਾਈ ਕਰ ਲਓ।
ਹਾਂਜੀ
ਕੁਰਕੁਰੇ ਜਹੇ ਫਰਾਈ ਕਰ ਲੋ ਫਿਰ ਉਸ ਤੋਂ ਬਾਅਦ ਵਿੱਚ ਜਿਹੜੀ ਸਬਜ਼ੀਆਂ ਹੁੰਦੀਆਂ ਨੇ। ਜਿੱਦਾਂ ਅਸੀਂ ਕ ਸ਼ ਉਹ ਪਾਉਂਦੇ ਸ਼ਿਮਲਾ ਮਿਰਚ ਪਾ ਲੈਂਨੇ ਹਾਂ ਹਾਂਜੀ ਹਾਂਜੀ ਤੇ
ਟਮਾਟਰ ਵੀ ਪਾਣੇ ਆ।
ਟਮਾਟਰ ਨੀ ਪਾਣੇ ਟਮਾਟਰ ਨੀ ਪਾਉਂਦੀ ਮੈਂ ਚਾ ਪਿਆਜ ਸ਼ਿਮਲਾ ਮਿਰਚ ਨੂੰ ਚੰਗੇ ਤਰੀਕੇ ਨਾਲ ਘੋਲ ਲੋ ਗਾਜਰ ਪਾਲੋ ਇੱਕ ਪਤਲੀ ਪਤਲੀ ਕੱਟ ਕੇ ਤੇ ਉਹਨਾਂ ਨੂੰ ਭੂਣ ਲੋ ਫੇਰ ਉਹਦੇ ਵਿੱਚ ਸੋਸਿਸ ਪਾਲੋ ਹਾਂ ਜਿਵੇਂ ਸੋਸ ਸਿਰਕਾ ਪਾ ਲੋ ਹਲਕਾ ਜਾ ਸੋਇਆ ਸੋਸ ਹੋ ਗਈ ਉਹ ਪਾ ਲੋ ਹਨਾ ਤੇ ਉਹ ਪਾ ਕੇ ਫੇਰ ਉਹਨੂੰ ਚੰਗੀ ਤਰ੍ਹਾਂ ਪੁੰਨ ਲਓ ਫਿਰ ਉਹਦੇ ਵਿੱਚ ਪਾਲੋ ਟਮਾਟੋ ਐਪ ਜਿਹੜੇ ਅਸੀਂ ਕੱਟੇ ਨੇ ਨਹੀਂ ਨਹੀਂ ਹਾਂ ਟਮਾਟਰੋ ਸੋਸ ਵੀ ਪਾਲੋ ਤੇ ਆਲੂ ਜਿਹੜੇ ਫਰਾਈ ਕੀਤੇ ਸਨ ਉਹ ਪਾ ਲਓ ਹਲਕਾ ਜਾ ਉਹਦੇ ਘੋਲ ਵਾਸਤੇ ਜਿਵੇਂ ਥੋੜਾ ਕਾੜਾ ਕਾੜਾ ਘੋਲ ਹੋਵੇ ਉਹਦੇ ਵਾਸਤੇ ਤੁਸੀਂ ਕੋਰਨਫਲਾਵਰ ਪਾ ਸਕਦੇ ਹੋ ਇੱਕ ਚਮਚ ਜਿਵੇਂ ਕਿ ਵੀ ਨਾ ਬੜੀ ਗਾੜੀ ਗਾੜੀ ਅੱਛੀ ਬਣਦੀ ਹੈ ਹਾਂਜੀ ਹਾਂਜੀ ਹਾਂਜੀ ਤੇ ਉਹ ਫਿਰ ਥੋੜੇ ਜੇ ਉਹ ਪਾਲੋ ਤਿਲ ਪਾਲੋ ਉਹ
ਹਾਂਜੀ ਠੀਕ ਤੇ ਜਿਹੜਾ ਮਤਲਬ ਕਿ ਹਨੀ ਪਾਣਾ ਫਿਰ ਉਹ ਬਾਅਦ ਚ ਲਾਸਟ ਚ
ਹਨੀ ਤੇ ਲਾਸਟ ਚ ਪੈਂਦਾ ਆ ਉਹ ਹਨੀ ਪੋਟੈਟੋ ਚਲੋ ਅਲੱਗ ਹੁੰਦੇ ਨੇ ਹਨੀ ਬਾਅਦ ਚੋ ਪਾਲੋ ਉੱਤੇ ਹੀ ਜਿਵੇਂ ਸਰਵ ਕਰਨ ਬਾਅਦ ਨਾ ਹਲਕਾ ਹਲਕਾ ਓ ਪਾਲੋ ਫਿਰ ਤਾਂ ਵਧੀਆ ਬਣਦੇ ਨੇ ਮਨਚੂਰੀਅਨ ਵੀ ਐਵੇਂ ਬਣਾ ਲੈਣੀ ਆ ਹਾਂਜੀ ਹਾਂਜੀ ਤੁਸੀਂ ਕੀ ਬਣਾਦੇ ਹੋ ਅੱਛਾ ਅੱਛਾ ਮਨਚੂਰੀਅਨ ਵੀ ਐਵੇਂ ਵੈਜੀਟੇਬਲ ਮਨਚੂਰੀਅਨ ਬਣਾ ਲੈਣੇ ਹੋ ਹਾਂ ਉਸ ਦਿਨ ਮੈਂ ਆਲੂ ਵਾਲੇ ਮਨਚੂਰੀਅਨ ਬਣਾਏ ਸੀ ਆਲੂਆਂ ਨੂੰ ਗੋਲ ਗੋਲ ਕਰਕੇ ਨਾ ਉਹਦੇ ਵੀ ਬੜੇ ਵਧੀਆ ਬਣੇ ਸੀ ਹਾਂ ਉਬਾਲ ਕੇ ਉਹਦੇ ਲਈ ਛੋਟੇ ਛੋਟੇ ਲੱਡੂ ਜੇ ਬਣਾ ਕੇ ਗੋਲ ਗੋਲ ਉਹ ਉਨ੍ਹਾਂ ਨੂੰ ਫਰਾਈ ਕਰ ਲਿਆ ਫਰਾਈ ਕਰਨ ਤੋਂ ਬਾਅਦ ਫਿਰ ਮੈਂ ਓਵੀ ਬਣਾ ਲੀਤੇ ਜਿਵੇਂ ਚਿਲੀ ਪਟੈਟੋ ਦੀ ਰੈਸਪੀ ਸੋਸਿਸ ਵਗੈਰਾ ਪਾ ਕੇ ਸਿਮਲਾਂ ਮਿਰਚ ਪਾ ਕੇ ਉਹ ਵੀ ਬਹੁਤ ਵਧੀਆ ਬਣੇ ਪਿਆਜ ਲੰਬੇ ਲੰਬੇ ਹਾਂਜੀ ਗਾਜਰ ਸ਼ਿਮਲਾ ਮਿਰਚ ਪਾ ਲੋ ਸੋਸਸ ਪਾਾਲੋ ਉਹ ਵੀ ਬੜੇ ਵਧੀਆ ਬਣ ਦੇ ਨੇ ਹਾਂਜੀ
ਹਾਂਜੀ, ਹਾਂ ਅਸੀਂ ਵੈਸੇ ਮਨਚੂਰੀਅਨ ਥੋੜਾ ਨਾ ਗ੍ਰੇਵੀ ਵਾਲਾ ਬਣਾ
ਗਰੇਵੀ ਵਾਲਾ ਹੀ ਅੱਛਾ ਲੱਗਦਾ ਸੁੱਕਾ -ਸੁੱਕ ਸੁੱਕਾ ਤੇ ਨਹੀਂ ਅੱਛਾ ਲੱਗਦਾ, ਸੁੱਕਾ- ਸੁੱਕਾ ਤੇ ਬਸ ਵੈਸੇ ਸਨੈਕਸ ਦੇ ਟਾਈਮ ਵੈਸੇ ਖਾ ਲਓ।
ਤੇ ਅਸੀਂ ਥੋੜਾ ਗੇ੍ਵੀ ਵਾਲਾ ਬਣਾਨਦੇ ਹਾਂ ਫਿਰ ਜਿੰਨੇ ਇੱਕ ਫੁਲਕਾ ਖਾਣਾ ਦਾ ਉਹ ਗ੍ਰੇਵੀ ਨਾਲ ਹੀ ਖਾ ਲੈਂਦੇ ਆ।
ਹਾਂਜੀ ਹਾਂਜੀ, ਮਨਚੂਰੀਅਨ ਨਾਲ ਤੇ ਫਰਾਈਡ ਰਾਈਸ ਵਧੀਆ ਬਣਦੇ ਨੇ ਮੈਂ ਫਰਾਈਡ ਰਾਈਸ ਬਣਾ ਦੇਣੀ ਆਂ। ਫਰਾਈਡ ਰਾਈਸ ਜੈਦਾ ਹੋਗੇਆ, ਨਹੀਂ ਅੱਛਾ ਅੱਛਾ ਨਹੀਂ ਫਰਾਈਡ ਰਾਈਸ ਵਿਚ ਵੀ ਥੋੜੀੋ ਸੋਸ ਵਗੈਰਾ ਪਾ ਕੇ ਫਰਾਈਡ ਰਾਈਸ ਮਸਾਲਾ ਆਂਦੈ, ਔ ਪਾਓ। ਬੌਤ ਸਵਾਦ ਬਣਦੈ ਫਰਾਈਡ ਰਾਈਸ ਵੀ।
ਹੂੰ। ਸਾਡੀ ਵੀ ਵ ਵੋਟੀ ਏ ਨਾ ਵੱਡੇ ਆਲੀ।
ਹਾਂਜੀ ਹਾਂਜੀ, ਹਾਂ ਮੈਨੂੰ ਵੀ ਬੌਤ ਸ਼ੌਕ ਹੈ ਕੁਕਿੰਗ ਦਾ ਈ ਬੌਤ ਸ਼ੌਕ
ਸਾਬੂ ਸਾਬੂ ਦਾਣੇ ਵੜੇ ਬਣਾਏ ਗੀ, ਸਾਬੂ ਦਾਣੀ ਖਿਚੜੀ ਬਣਾਏਗੀ ਤੇ ਹੋਰ ਪਾਔ ਵੜਾ ਬਣਾਂਦੀ ਏ।
ਅੱਛਾ ਅੱਛਾ।
ਪਤਾ ਨੀ ਕੀ ਕੀ ਚੀਜ਼ਾਂ ਬਣਾਂਦੀ ਏ।
ਹਾਂ, ਮੈਂ ਤੇ ਉਸ ਦਿਨ ਸੋਚੀ ਸੂਜੀ ਦੇ ਬਣਾਏ ਸੀ ਵੜੇ, ਸਾਂਬਰ ਬਣਾਇਆ ਸੀ ਤੇ ਸਾਂਬਰ ਤੇ ਅ ਮੈਂ ਖਾ ਲਿਆ ਇਡਲੀ ਵੀ ਡੈਡੀ ਨੂੰ ਪਸੰਦ ਨੀ ਹੈਗੀ ਫੇਰ ਮੈਂ ਔਨਾਂ ਵਾਸਤੇ ਵੜੇ ਬਣਾਏ ਸੂਜੀ ਦੇ।
ਤੁਸੀਂ ਇਟਲੀ ਔਦੀ ਬਣਾਂਦੇ ਏ ਨਾ ਸੂਜੀ ਦੀ ਖਾਲੀ। ਹਾਂ, ਅਸੀਂ ਨੀ ਬਣਾਂਦੇ ਨਾ ਅਸੀਂ ਦਾਲ ਚੌਲਾਂ ਦੀ ਬਣਾਂਦੇ ਆਂ।
ਔ ਵੀ ਬੜਾ ਲੰਬਾ ਪ੍ਰੋਸੈਸ ਲੱਗਦੈ ਫੇਰ ਮੈਨੂੰ ਨਾ, ਹਾ ਹੂੰ ਹੂੰ।
ਨਾ ਬਤਾ ਲੱਗੇ ਜਿਵੇਂ ਅਸੀਂ ਇੱਕ ਗਲਾਸ ਲੱਲ ਲਿਆ ਦਾਲ ਦਾ ਤੇ ਅੱਧਾ ਗਲਾਸ ਤ ਲੱਲ ਲਿਆ। ਚਾਵਲ ਦਾ ਅਦੇੇ ਤੋਂ ਥੋੜਾ ਉੱਪਰ ਪਾਲੋ ਬਸ ਔਨਾਂ ਨੂੰ ਦੋਨਾਂ ਨੂੰ ਕੱਠਿਆਂ ਨੂੰ ਪਿਔਣੈ।
ਅੱਛਾ। ਹੂੰ।
ਇੱਦਾ ਪਾਣੀ ਕੱਢ ਦੋ ਤੇ ਬਾਕੀ ਦਾਲ ਚੋਲਾਂ ਨੂੰ ਕੱਠਿਆਂ ਨੂੰ ਗ੍ਰਾਇੰਡ ਕਰ ਲੋ।
ਅੱਛਾ ਅੱਛਾ
ਫੇਰ ਉਹਨੂੰ ਤੁਸੀਂ ਜਿਵੇਂ ਸਵੇਰੇ ਪੀਸਿਆ ਤੁਸੀਂ ਰਾਤੀ ਬਣਾਉਣੀ ਹੈ ਤੇ ਉਹਨੂੰ ਬਸ ਢੱਕ ਕੇ ਰੱਖ ਦਿੋ ਅਸੀਂ ਤਾਂ ਮਤਲਬ ਕਿ ਜਿਵੇਂ ਦੁਪਹਿਰੇ ਪਿਉਂਦੇ ਹਾਂ ਦਾਲ ਰਾਤੀ ਵੋਟੀ ਕਰ ਲੈਂਦੀ ਆ ਨਾ ਗ੍ਰਾਇੰਡ
ਹਾਂ ਉਹੀ ਹੈ ਨਾ ਲੰਬਾ ਜਿਹਾ ਪ੍ਰੋਸੈਸ ਲੱਗਦਾ ਸੂਜੀ ਨੂੰ ਤੇ ਬਸ ਏਧ ਭਿਉਣਾ ਹੀ ਹੈ ਹਾਂ ਨਹੀਂ ਸੂਜੀ ਵਾਲੀ ਵੀ ਟੇਸਟੀ ਲੱਗਦੀ ਹੈ ਪੋਲੀ ਪੋਲੀ ਬਣਦੀ ਵਿੱਚ ਦਹੀਂ ਪਾ ਕੇ ਬਣਾਓ ਨਾ ਹੂੰ ਦਹੀਂ ਵਗੈਰਾ ਪਾ ਕੇ ਬਣਾ ਲੋ ਨਾ ਉਹਨੂੰ ਰਾਤੀ ਭਿਓ
ਪਹਿਲੇ ਤਾਂ ਅਸੀਂ ਉਹੀ ਬਣਾਉਂਦੇ ਸੀ ਜਦੋਂ ਦੀ ਮੇਰਾ ਬੇਟਾ ਵਿਆਹ ਨਾ ਵੋਟੀ ਸਾਡੇ ਇੰਜ ਬਣਾਉਂਦੀ। ਕਹਿੰਦੇ ਮੰਮੀ ਅਸੀਂ ਐੰਝ ਖਾਂਦੇ ਹਾਂ। ਤੇ ਮੈਂ ਦਾਲ ਖਿੱਚ ਨਾ ਮਤਲਬ ਕਿ ਸੂਜੀ ਵਾਲੀ ਨਾ ਗਿਲਜੀ ਖਲਸੀ ਲੱਗਦੀ ਹੈ। ਤੇ ਨਾ ਥੋੜ੍ਹੀ ਕ੍ਰਿਸਪੀ ਲੱਗਦੀ ਹੈ।
ਹੂੰ ਹੂੰ
ਫਿਰ ਨਾਲ ਸਾਂਬਰ ਬਣਾਉਂਦੀ ਹੈ।
ਅੱਛਾ ਹਾਂ ਉਹ ਵੀ ਵਧੀਆ ਬਣਦੀ ਨਾਰੀਅਲ ਦੀ ਚਟਨੀ ਹੂੰ ਸਹੀ ਹੈ ਨਾ ਵਧੀਆ ਬਣ ਬੱਚਿਆਂ ਨੂੰ ਘਰ ਹੀ ਦੇ ਦੋ ਨਾ
ਹਾਂ ਬਸ ਇਹ ਨਾ ਜਿਆਦਾ ਘਰ ਬਣਾ ਕੇ ਖੁਸ਼ ਹੁੰਦੀ ਵੜੇ ਵੀ ਸਾਬੂਦਾਣੇ ਦੇ ਬਣਾ ਲੈਂਦੀ ਐ ਦੀ ਐ।
ਹਾਂ ਉਹ ਹੀ ਨਾ ਦਾਲ ਵਾਲੇ ਵੜਿਆਂ ਦਾ ਤੇ ਬੜਾ ਹੀ ਟਾਈਮ ਲੱਗਦਾ ਉਹਨਾਂ ਨੂੰ ਵੀ ਭਿਓ ਉਹ ਪਹਿਲੇ ਦੋ ਦਿਨ ਦਾ ਪ੍ਰੋਸੈਸ ਸੂਜੀ ਵਾਲੇ ਹੈਂਡ ਟੂ ਹੈਂਡ ਨਾਲ ਵਧੀਆ ਵਧੀਆ ਬਣ ਦਿੰਦੇ ਹਲਕੇ ਫੁਲਕੇ, ਹਾਂਜੀ ਹਾਂਜੀ ਇਹਵੇ ਨਾ ਇਟੈਂਟ ਕੰਮ ਜ਼ਿਆਦਾ ਵਧੀਆ ਲੱਗਦਾ ਹੈ ਇਹ ਜਿਹੜੇ ਲੰਬੇ ਚੋੜੇ
ਹਾਂ ਉਹ ਔਖੇ ਲੱਗਦੇ ਆ ਤਾਂ ਇਹ ਤੇ ਇੱਕ ਵਾਰੀ ਬਣਾਉਂਦੀ ਆ ਫੇਰ ਕਿੰਨੇ ਦਿਨ ਨਾਮ ਨੀ ਲਏਗੀ ਈ ਮਹੀਨਾ ਇੱਕ ਕਹਿੰਦੀ ਮੰਮੀ ਗਰਮੀ ਲੱਗਦੀ ਆ ਹਾਂ ਇਹ ਤਾਂ ਹੈਈ ਆ।
ਬਣਾਓ ਕੋਈ ਪਤਾ ਵੀ ਨੀ ਲੱਗਦਾ। ਨੋਰਮਲ ਖਾਣੇ ਦੀ ਤਰ੍ਹਾਂ ਬਣ ਜਾਂਦੀ
ਫੇਰ ਤੁਸੀਂ ਸਾਂਬਰ ਵੀ ਤੇ ਬਣਾਉਦੇ ਹੋਦੇ ਹੋ ਨਾਲ ਹਾਂ ਉਹਦੇ ਨਾਲ ਸਾਂਬਰ ਵੀ ਸਵਾਦ ਲੱਗਦਾ ਨਾ ਅਸੀਂ ਤਾਂ ਮਤਲਬ ਕਿ ਸੂਜੀ ਵਾਲੀ ਟੰਪਰੀ ਵਾਲੀ ਬਣਾਉਣੀ ਹੋ ਨਾ ਜਿਵੇ ਭੁੱਖ ਭਖ ਲੱਗ ਜਾਂਦੇ ਤੇ ਫਟਾਫਟ ਘੋਲ ਕੇ ਉਬਾਲ ਨੀ ਰੱਖਦੇ ਗ ਉਹਦੇ ਵਿੱਚ ਤੇ ਸ਼ਿਮਲਾ ਮਿਰਚ ਪਿਆਜ ਪਾਣੇ ਆ। ਸੌ ਸਾਸ ਪਾ ਕੇ ਉਹਨੂੰ ਵਿੱਚ ਫਰਾਈ ਕਰ ਲੈਂਦੇ ਹਾਂ।
ਕੋਈ ਮਸਾਲਾ ਇਡਲੀ ਬਣ ਜਾਂਦੀ ਹੈ ਨਾ ਮੈਂ ਵੀ ਬਣਾਉਂਦੀ ਹੁੰਦੀ ਹਾਂ ਹਾਂ ਉਹ ਐਵੇਂ ਵੀ ਖਾਧੀ ਜਾਂਦੀ ਹੈ ਅਸੀਂ ਵੀ ਬਣਾਦੇ ਹ ਮੈਂ ਜਿਵੇਂ ਸਾਂਬਰ ਨੀ ਹੈਗਾ ਤੇ ਖਾਲੀ ਇਡਲੀ ਬਣਾਉਣੀ ਹੈ। ਤੇ ਉਹ ਮਸਾਲਾ ਇਡਲੀ ਬਣਾਉਣੇ
ਹਾਂ ਉਹ ਵੀ ਸਵਾਦ ਲੱਗਦੀ।
ਉਹ ਵੀ ਸਵਾਦ ਲ ਐਵੀ ਸਹੀ ਗੱਲ ਏ
ਬਸ ਉਹੀ ਹੈ ਨਾ ਬੱਚਿਆਂ ਨੂੰ ਬਜ਼ਾਰੀ ਚੀਜ਼ਾਂ ਖਵਾਉਣ ਦਾ ਡਰ ਲੱਗਦਾ ਨਾ, ਤੇ ਅੱਜ ਕੱਲ੍ਹ ਫੇਰ ਬਆ ਸਵਾ ਬਿਆ ਸਮਾਨ ਲਾਉਦੇ ਆ।
ਉਓਹੀ ਗੱਲ ਨਾ ਹਾਂ ਕਦੋਂ ਦਾ ਰੱਖਿਆ ਹੋਇਆ ਕਦੋਂ ਦਾ ਨਹੀਂ ਹੈ, ਪਤਾ ਹੀ ਨਹੀਂ ਲੱਗਦਾ।
ਦੇਖ ਕੇ ਅੱਛਾ ਲੱਗਦਾ। ਬਣਾ ਕੇ ਨਾ ਵਧੀਆ
ਹਾਂਜੀ, ਹਾਂਜੀ ਸਹੀ ਗੱਲ ਹੈ, ਹਮ, ਹਮ, ਹਮ ਚਲੋ ਜੀ ਵਧੀਆ ਸਗੋਂ ਹੋਰ ਕੀ, ਕੀ ਬਣਾਉਂਦੇ ਹੋ ਤੁਸੀਂ
ਤਕਰੀਬਨ ਜੋ ਅੱਜ ਕੱਲ੍ਹ ਤੁਹਾਨੂੰ ਪਤਾ ਫੇਸਬੁੱਕ ਤੇ ਸਭ ਕੁਛ ਆ ਜਾਂਦਾ।
ਹਾਂ ਅੱਜ ਕੱਲ ਹਰ ਇੱਕ ਚੀਜ਼ ਦੀ ਰ ਰੈਸਪੀ ਹੈਗੀ ਹੈ, ਉਹੀ ਹੈ ਨਾ ਤੇ ਪਰ ਟੈਸਟ ਹੁੰਦਾ ਨਾ ਟੇਸਟ ਵੀ ਇੱਕ ਚੀਜ਼ ਹੁੰਦੀ ਹੈ, ਕਈ ਵਾਰੀ ਇਨਾ ਵਧੀਆ ਬਣ ਜਾਂਦਾ ਹਮ ਅੱਛਾ, ਅੱਛਾ ਹਾਂ ਇਹਾ ਸਹੀ
ਹਾਂਜੀ, ਹਾਂਜੀ ਹੁਣ ਵੀ ਮਿਕਸ ਵੈਜ ਬਣਾਈ ਆ ਤੇ ਥੋੜੇ, ਥੋੜੇ ਸਬਜ਼ੀਆਂ ਪਈਆਂ ਅਸੀਂ ਕਹਿੰਦੇ ਮੰਮੀ ਉਹ ਬਣਾ ਲੈਂਦੇ ਆ
ਅੱਛਾ, ਅੱਛਾ ਹਾਂ ਸਹੀ ਹੈ, ਮਿਕਸ ਵੈਜ ਵੀ ਸਹੀ ਹੈ ਮੈਂ ਵੀ ਆਜ ਅਰਬੀ ਬਣਾਈ ਦਾਲ ਬਣਾਈ ਨਾਲ।
ਇ ਹਮ
ਤੇ ਹੋਰ ਸਹੀ ਗੱਲ ਹੈ, ਇੱਕ ਸੁੱਕੀ ਸਬਜ਼ੀ ਤਰੀ ਵਾਲੀ ਚਾਹੀਦੀ ਹੁੰਦੀ ਹੈ ਬਈ ਅੱਜ ਕੱਲ ਬੱਚੇ ਬੱਚਿਆਂ ਦੇ ਨਾ ਨਖਰੇ ਹੀ ਬੜੇ ਨੇ ਉਹ ਕਦੇ ਇਹ ਨੀ ਖਾਣਾ ਕਦੇ ਉਹ ਨੀ ਖਾਣਾ ਇੱਕ ਨੇ ਇਹ ਨੀ ਖਾਣਾ ਦੂਜੇ ਨੇ ਤਰੀ ਵਾਲੀ ਨੀ ਖਾਣੇ ਏਨੇ ਸੁੱਕੀ ਨਹੀ ਖਾਣੀ ਫੇਰ ਉਹ ਦੋ, ਦੋ ਕਰਨੇ ਪੈਂਦੇ ਨੇ ਹਾਂਜੀ।
ਮੇਰਾ ਛੋਟੇ ਵਾਲਾ ਏ ਮੀਕਸ ਸਬਜ਼ੀ ਤੇ ਖਾ ਲਗਾ ਅ ਜੇ ਕਿਸ ਥਹਾ ਕੋ ਹੋਰ ਬਣੇ ਹੁੰਦੀ। ਫੇਰ ਉਹਹਨੇ ਨਖਰੇ ਕਰਨੇ ਸੀ, ਮੈਂ ਮੇ ਫਿਰ ਉਹ ਫੇਿਰ ਸਾਨੂੰ ਦੋ ਸਬਜ਼ੀਆਂ ਬਣਾਉਣੀਆਂ ਪੈਂਦੀਆਂ। ਹਾਂ ਫਿਰ ਦਹੀਂ ਚ ਕਦੇ ਭੱਲੇ ਪਾ ਲਓ ਕਦੇ ਪਕੌੜੀਆਂ ਪਾ ਲਓ।
ਸਹੀ ਗੱਲ ਏ ਰਾਇਤਾ ਖੀਰੇ ਦਾ ਵੀ ਬੜਾ ਵਧੀਆ ਲੱਗਦਾ ਏ
ਹਾਂਜੀ, ਹਾਂਜੀ ਮੈਂ ਤੇ ਬਾਲ ਕੇ ਕੱਦੂ ਵੀ ਪਾਲ ਲੈਂੇ ਹ ਦਾਂ ਹੀ
ਹਾਂ ਉਹ ਉਬਾਲ ਕੇ ਪਉਣਾ ਪੈਂਦਾ ਹੈ ਨਾ ਕੀਆ ਹਮ ਉਬਾਲ ਲੋ ਪਹਿਲਾਂ ਕਿਉਂਕਿ ਉਹ
ਹਾਂਜੀ
ਹਾਂ ਗ ਵਧੀਆ ਬੰਦਾ ਖੀਰੇ ਦਾ ਵੀ ਅੱਛਾ ਉਹਦਾ ਘੀਰੇ ਦਾ ਵੀ ਵਧੀਆ ਲੱਗਦਾਏ ਤਾਂ ਠੰਡਾ ਹੁੰਦਾ ਹਾਂ ਠੰਡਾ ਹੁੰਦਾ
ਚਠਿੰਡ ਹੁੰਦਾ
ਠੰਡਾ ਹੀ ਹੁੰਦਾ
ਹਾਂਜੀ ਉਹ ਬਸ ਖੀਰੇ ਦਾ ਨਾ ਖਾਇਆ ਨੀ ਕਦੇ ਅਸੀਂ ਖੀਰੇ ਉਝ ਬਰੀਕ ਬਰੀਕ ਕਰਨੇ ਆ ਟਮਾਟਰ ਪਿਆਜ ਖੀਰਾ ਉਹ ਦਹੀਂ ਚ ਪਾ ਲੈਂਦੇ ਹਾਂ ਹਾਂਜੀ
ਹਾਂ ਨਾ ਚਲੋ ਜੀ ਜਿਹਨੂੰ ਜੋ ਵਧੀਆ ਲੱਗੇ ਹਨਾ ਹਰ ਕਿਸੇ ਦੇ ਕਿਸ ਹਾਂ ਰੋਟੀ ਤੇ ਖਾਣੀ ਖਾਣੀ ਹੈ ਹੋਰ ਬਾਕੀ ਕੁਕਿੰਗ ਦਾ ਵਧੀਆ ਹੁੰਦਾ ਸ਼ੌਕ ਕਿ ਹਾਂ ਜੋ ਹੋਰ ਬੰਦਾ ਫਿਰ ਵਰਾਇਟੀਆਂ ਬਣਾਉਂਦਾ ਨਹੀਂ ਤੇ ਗਰਮੀ ਤੇ ਬੰਦਾ ਆਈ ਸ਼ੱਕ ਕਰਦਾ ਦੋ ਟਾਈਮ ਦੀ ਰੋਟੀ
ਰੋਟੀ ਬਣ ਜਾਂੇ ਬਹੁਤ ਬਸ ਕਿਉਂਕਿ ਕਮਰ ਚ ਤਾਂ ਪੱਖੇ ਜਾਲ ਕੇ ਬਹਿ ਕੇ ਖਾ ਲਾਂਗੇ ਰਸੋਏ ਤੇ ਪੱਖੇ ਵੀ ਨੀ ਚੱਲਦੇ ਬਾਹਰ ਚਲਾਉਣਾ ਪੈਂਦਾ
ਬਾਅਦ ਚਲਾਾਉਣਾ ਪੈਂਦਾ ਇਹੀ ਗੱਲ ਨਾ ਗੈਸ ਗੈਸ ਚੱਲਦੀ ਹੁੰਦੀ ਹੈ ਨਾ ਫਿਰ ਪ ਖ ਲਾਇਆ ਨੀ
ਲਾਇਆ ਵੀ
ਹਾਂਜੀ ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ ੀ ਹਾਂਜੀ ਬਿਲਕੁਲ ਜੀ ਬਿਲਕੁਲ ਸਤਿ ਸ੍ਰੀ ਅਕਾਲ